ਹੋਰ ਕੀ ਹਾਲ ਚਾਲ-
ਵਧੀਆ ਤੁਸੀਂ ਦੱਸੋ-
ਵਧੀਆ ਹੋਰ ਕੀ ਕਰਦੇ ਪਏ ਹੋ।
ਕੁਛ ਨੀ ਗੱਲ ਕਰ ਰਹੀ।
ਅੱਛਾ ਗੱਲ ਕਰਨ ਤੋਂ ਪਹਿਲਾਂ ਹੀ ਕਰਦੇ ਪਏ-
ਗੱਲ ਕਰਨ ਤੋਂ ਪਹਿਲੇ ਵੀ ਗੱਲ ਹੀ ਕਰਦੀ ਸੀ।
ਅੱਛਾ ਇਹਨੀਆਂ ਗੱਲਾਂ ਹੈ। ਇਕ ਦਿਨ 'ਚ-
ਹਾਂਜੀ-
ਠੀਕ ਹੈ ਤੇ ਹੋਰ ਤੁਸੀਂ ਮੇਰਾ ਅਸਾਈਨਮੈਂਟ ਦਾ ਪੇਜ ਬਣਾ ਤਾ ਸੀ।
ਹਾਂਜੀ- ਹਾਂਜੀ ਬਣਾ ਦਿਤਾ ਸੀ ਦੇ ਵੀ ਦਿੱਤਾ ਸੀ ਤੁਹਾਨੂੰ
ਅੱਛਾ- ਅੱਛਾ ਦੇਤਾ ਸੀ। ਉਹ ਹਾਂ ਮੈਨੂੰ ਅਜ ਨਹੀ ਹਾਂ, ਬਾਅਦ 'ਚ ਫਿਰ ਮੈ ਉਥੇ ਪੀਨਾ ਲਾਈਆਂ ਸੀ। ਪਤਾ ਕਿ ਦਸ ਪੇਚ ਸੀ ਉਹ-
ਅਛਾ-
ਤੇ ਹੈ ਤੇ ਵੈਸੇ ਉਹ ਇਕ ਘੰਟੇ ਦਾ ਕਮ ਹੀ ਸੀ, ਉਹਨੂੰ ਮੈਨੂੰ ਕਰਨ 'ਚ ਥੋੜ੍ਹਾ ਟਾਈਮ ਲੱਗ ਗਿਆ ਸੀ।
ਹਾਂ- ਹਾਂ-
ਹਮ ਉਹਨੂੰ ਫਿਰ, ਕਿਉਕ ਪਹਿਲੇ ਉਹਨੂੰ ਟੁਡਣਾ ਸੀ ਸਾਰਾ- ਜਿੰਨਾ ਵੀ ਉਹਦੇ ਵਿਚ ਲਿਖਿਆ ਸੀ ਮੈ ਤੇ ਬਾਅਦ 'ਚ ਫਿਰ ਉਹਨੂੰ ਲਿਖਣਾ ਵੀ ਸੀ-
ਹ
ਟਾਈਮ ਤਾਂ ਲੱਗ ਹੀ ਜਾਂਦਾ-
ਅਛਾ- ਅਛਾ-
ਹੂੰ, ਹੋਰ ਫੇਰ ਤੁਹਾਡੇ ਉਥੇ ਮੌਸਮ ਕਿਵੇ ਦਾ?
ਮੌਸਮ ਤਾਂ ਵੈਸ ਗਰਮੀ ਹੁੰਦੀ ਹੈ ਅੱਜ ਠੀਕ ਹੈ ਮੌਸਮ, ਮੀਂਹ ਜਾਂ ਪੈਣ ਦਿਆ ਥੋੜਾ ਬਹੁਤ ਠੰਡਾ ਮੌਸਮ ਹੈ। ਬੱਦਲ ਹੋਇਆ
ਅਛਾ, ਠੰਡਾ ਹੀ ਮੌਸਮ ਹੈ।
ਹੂੰ, ਨਹੀ ਤਾਂ ਅੱਗੇ ਗਰਮੀ ਬਹੁਤ ਕਮਰੇ 'ਚ ਬੈਠੇ ਹੀ ਨੀ ਜਾਂਦਾ ਸੀ।
ਹਾਂ ਸਹੀ 'ਚ, ਪਹਿਲੇ ਕਮਰੇ ਚ ਨਹੀ ਬੈਠਿਆ ਜਾਂਦਾ ਸੀ।
ਹਾਂਜੀ-
ਪਹਿਲੇ ਅਸਲ 'ਚ ਵੇਖੋ- ਹੁਣ ਕੀ ਇਹ ਪਹਿਲੇ ਜਿਹੜੀ ਗਰਮੀ ਪਈ ਸੀ ਨਾ, ਏ ਸੀ ਵਾਲੀ ਗਰਮੀ ਸੀ ਉਹ- ਉਹ ਏ ਸੀ ਜਿਹੜੀ ਪੜਾਸ ਨੀ ਬਾਹਰ ਨਿਕਲਦੀ, ਉਹਦੇ ਨਾਲ ਜਿਹੜੀ ਗਰਮੀ ਪੈਂਦੀ ਹੁਣ ਉਹ ਗਰਮੀ ਆਪਣੀ ਅਤੀ ਤੇ ਪਹੁੰਚ ਗਈ, ਹੁਣ ਅਤੀ ਤੇ ਪਹੁੰਚ ਗਈ ਹੁਣ ਉਸ ਤੋਂ ਬਾਅਦ ਕੀ ਹੈ। ਰੱਬ, ਅਤੀ ਤਾਂ ਕਿਸੇ ਦੀ ਨੀ ਰੈਣ ਦਿੰਦਾ। ਤੇ ਗਰਮੀ ਦੀ ਵੀ ਨ ਰਹਿਣ ਦੇਣੀ ਸੀ, ਠੰਡ ਤਾਂ ਪੈਣੀ ਸੀ ਫਿਰ ਮੀਂਹ ਪੈਣਾ ਸੀ। ਹੁਣ ਸਾਡੇ ਇੱਧਰ ਮੀਂਹ ਪੈਂਦਾ ਪਿਆ।
ਹਾਂਜੀ।
ਹਮ।
ਹੋਰ ਦੱਸੋ।
ਬਸ ਕਣੀਆਂ ਪੈਂਦੀ ਪਈਆਂ, ਤੇਜ਼ ਨਹੀਂ ਪੈਂਦਾ ਪਿਆ।
ਅੱਛਾ।
ਹਮ।
ਬੁੰਦ ਬੰਦੀ ਹੁੰਦੀ ਹੈ ਮਤਲਬ
ਹਮ। ਹੋਰ ਤੁਸੀਂ ਰੋਟੀ ਖਾਲੀ ਦੁਪਹਿਰ ਦੀ?
ਨਾ ਦੁਪਹਿਰ ਦੀ ਹਜੇ ਕਿੱਥੇ, ਤਿੰਨ ਚਾਰ ਵਜੇ ਵੇਖਾਂਗੇ।
ਸਵੇਰ ਦੀ ਤਾਂ ਖਾਲੀ ਹੋਏਗੀ।
ਹੋਰ ਸਵੇਰ ਤੇ ਕਦੋ ਦੀ ਖਾਲੀ
ਅੱਛਾ।
ਹਮ, ਤੁਸੀ ਖਾਲੀ?
ਹੋਰ, ਮੈਂ ਸਵੇਰੇ ਸ਼ਾਇਦ ਨੌ ਵਜੇ ਹੀ ਖਾਲੀ ਸੀ ਅੱਜ।
ਅੱਛਾ।
ਹਮ।
ਠੀਕ ਹੈ, ਹੋਰ।
ਬਸ ਚੱਲੀ ਜਾਂਦਾ ਮੈਂ ਤਾਂ, ਚੱਲਦੇ ਚੱਲਦੇ ਗੱਲ ਕਰਨਾ ਪੈ
ਅਛਾ। ਉੱਪਰ ਜਾਣਾ
ਕੀ ਹੋਇਆ ਕੌਣ ਕਹਿੰਦਾ?
ਤੇਤਾਮਾ ਕਹਿਗੇ ਨੇ ਕਹਿੰਦੇ ਉੱਪਰ ਚੱਲੂ ਕੋਕੋ ਸੁੱਕਤਾ ਹੈ ਨਾ ਇਕੱਲਾ।
ਅੱਛਾ ਤਾਂ ਕਰਕੇ? ਅਸ ਤਾਂ ਏ ਸੀ ਚਲਾਉਣ ਦੀ ਕੋਈ ਲੋੜ ਨਹੀਂ ਹੈਗੀ।
ਨਾ ਨਾ ਲੈਟ ਵੀ ਨੀ ਹੈਗੀ ਵੈਹੇ।
ਹਮ, ਉਹ ਹੁੰਦੀ ਵੀ ਲਾਈਟ ਫੇਰ ਵੀ ਲੋੜ ਨੀ ਸੀ।
ਹਾਂਜੀ।
ਹਮ। ਹੋਰ।
ਹੋਰ ਬਸ ਠੀਕ-ਠਾਕ ਵਧੀਆ।
ਆਪਣੀ ਉਹ ਕਲਾਸ ਲਾਉਂਦੇ ਹੋ? ਜਿਹੜੀ ਉਹ ਹਰ ਸੈਚਰਡੇ ਸ਼ਨੀਵਾਰ ਨੂੰ ਤੇ ਐਤਵਾਰ ਨੂੰ ਲਾਉਣੀ ਹੁੰਦੀ ਹੈ।
ਹਾਂਜੀ-ਹਾਂਜੀ ਵਿੱਚੋ ਜੀ ਮਿਸ ਹੋ ਗਈਆਂ ਸੀ, ਮੈਂ ਗਈ ਸੀ ਨਾ ਤੇ ਬਸ ਉਹੀ ਕੰਪਲੀਟ ਕਰਨ ਦੀ ਆ।
ਠੀਕ ਜਿਹਤੋਂ ਹੁਣ ਗੱਲ ਕਰਦੇ ਪਏ ਹੋ?
ਮਤਲਬ ਕਿ ਜਦੋਂ ਟਾਈਮ ਲੱਗਦਾ ਕੰਪਲੀਟ ਕਰਦੀ ਹਾਂ।
ਅੱਛਾ! ਕੀ ਸਮਝ ਆਇਆ ਉਹ ਚੋਂ?
ਬਸ ਅਜੇ ਤ ਦੱਸਣ ਹੀ ਦੇ ਨੇ ਕਿ ਕਿਹੜਾ-ਕਿਹੜਾ ਪ੍ਰੋਟ ਲਈ ਦਾ ਏ। ਲਿਖਣਾ ਮਤਲਬ ਕਿ ਚੈਟ ਜੀਪੀਟੀ ਚ ਜੋ ਆਪਾਂ ਲਿਖਾਂਗੇ ਨਾ ਜੋ ਉਹਨੂੰ ਸਮਝ ਆਏਗਾ ਉਹੀ ਕਰੇਗਾ। ਤੇ ਸਭ ਤੋਂ ਇੰਪੋਰਟੈਂਟ ਕਿ ਉਹਨੂੰ ਸਹੀ ਤਰ੍ਹਾਂ ਲਿਖਣਾ ਕਿਵੇਂ ਆ।
ਫੇਰ ਹੀ ਉਹ ਆਪਣੇ ਮਤਲਬ ਰਿਜ਼ਲਟ ਵਧੀਆ ਦੇ ਪਾਏਗਾ।
ਹ ਰਿਜ਼ਲਟ ਵਧੀਆ ਦੇ ਪਾਏਗਾ।
ਅੱਛਾ।
ਹਮ।
ਠੀਕ ਆ।
ਹਮ, ਹੋਰ?
ਬਸ। ਮੈਂ ਵੀ ਹੁਣ ਸੋਚਣਾ ਪਿਆ ਕਿ ਮੈਂ ਵੀ ਥੋੜ੍ਹੀ ਦੇਰ ਬਾਅਦ ਕੰਮ ਕਰਨਾ ਸ਼ੁਰੂ ਕਰਾਂ ਆਪਣਾ।
ਅੱਛਾ।
ਹਮ
ਪਰ ਇਸ ਤੋਂ ਬਾਅਦ ਮੇਰੇ ਨਾਲ ਫੋਨ ਤੇ ਗੱਲ ਕਰਕੇ ਫੇਰ-
ਠੀਕ ਹੈ-ਠੀਕ ਹੈ।
ਹਮ।
ਵੈਸੇ, ਮੈਂ ਕੋਲੇਜ ਅੱਜ ਆਣਾ ਸੀ।
ਹਾਂ-ਹਾਂ
ਫਿਰ ਕੱਲ ਮੈਸੇਜ ਵੀ ਆ ਗਿਆ ਸੀ, ਕੋਲੇਜ ਜਾਣਾ ਅੱਜ। ਤੇ ਮੈਂ ਸਿਰਫ਼ ਆਪਣੇ ਦਿਲੋਂ ਦੁਆ ਕੀਤੀ।
ਅੱਛਾ।
ਮੈਂ ਕਿਹਾ ਕਿ ਦਸ-ਪੰਦਰਾਂ ਦਿਨ ਦੀ ਛੁੱਟੀ ਪੈ ਜਾਵੇ ਬਸ।
ਹਮ।
ਉਹੀ ਕੰਮ ਹੋਇਆ। ਥੋੜ੍ਹੀ ਦੇਰ ਬਾਅਦ ਇੱਕ ਇੱਕ ਇੱਕ ਡੇਢ ਘੰਟੇ ਬਾਅਦ ਸਰ ਦਾ ਖੁਦ ਦਾ ਮੈਸੇਜ ਆ ਗਿਆ।
ਹਮ-ਹਮ।
ਕਿ ਤੁਹਾਡੀ ਛੁੱਟੀ ਹੋਣ ਪੰਦਰਾਂ ਤਰੀਕ ਤੋਂ ਮਤਲਬ ਕਲਾਸ ਪੰਦਰਾਂ ਤਰੀਕ ਤੱਕ ਕਹਿੰਦੇ ਪੰਦਰਾਂ ਤਰੀਕ ਤੋਂ ਕਲਾਸਾਂ ਸ਼ੁਰੂ ਹੋਣੀਆਂ ਹੁਣ।
ਅੱਛਾ ਵੇਖ ਲੈ ਫੇਰ, ਮਤਲਬ ਅਰਦਾਸ ਦਿਲ ਤੋਂ ਕਰੀ ਤਾਂ ਕੰਮ ਜ਼ਰੂਰ ਕਰਦੀ ਹੈ ਹਨਾ।
ਹਮ, ਬਿਲਕੁਲ।
ਹਾਂ ਹੁਣ ਤਾਂ ਪੂਰਾ, ਸਾਹਮਣੇ ਵੇਖਣ ਵਾਲੀ ਚੀਜ਼ ਹੋ ਗਈ ਹੈ।
ਹਮ, ਫੋਨ ਫੜੀ ਤੇ ਆਹ ਵੀ ਗੱਲ ਹੈ ਕਿ ਮੈਂ ਕੱਲੇ ਅਰਦਾਸ ਨੀ ਕੀਤੀ ਹੋਏਗੀ, ਸਾਰੇ ਬੱਚਿਆਂ ਨੇ ਕੀਤੀ ਹੋਏਗੀ। ਮੰਨ ਕਿਦ ਸੀ ਆਉਂਨ ਦਾ ਇਨੀ ਗਰਮੀ 'ਚ
ਆਹ ਸਾਰਿਆਂ ਨੇ ਕੀਤੀ ਹੋਈ, ਕਿਸਹੇੇ ਇਕ ਨੇ ਦਿਲੋਂ ਕਿਸੇ ਦੀ ਸੁਣ ਲਈ ਹੈਗੀ ਏ ਤੇ ਸਾਰਿਆਂ ਦਾ ਭਲਾ ਹੋ ਗਿਆ।
ਹਮ ਪਰ ਆਹ ਇਹ ਕਿ, ਅੱਜ ਮੌਸਮ ਸਹੀ ਹੋ ਗਿਆ।
ਹਾਂ ਆਹ ਵੀ ਤਾਂ ਮੈਨੂੰ ਪਤਾ ਹੀ ਨਾ ਜਿੱਦਣ ਸਕੂਲ ਜਾਂ ਕੋਲੇਜ ਲੱਗਣਗੇ, ਓਦਨ ਮੌਸਮ ਵੇਖੀ ਸਹੀ ਹੋ ਜਾਏਗਾ। ਜਿੱਦਣ ਮਾਮਾ ਜੀ ਹੋਰਾਂ ਆਏ ਉਦਣ ਕਿੰਨੀ ਗਰਮੀ ਸੀ, ਓਦਨ ਏਦਾਂ ਦਾ ਮੌਸਮ ਹੋ ਜਾਂਦਾ।
ਕਿਂ ਹੋਇਆ ਮਮਾ? ਅੱਛਾ।
ਹਮ।
ਤੇ ਇੱਥੇ ਜਿਦਾ ਮਨ ਨੂੰ ਕੋਈ ਤੰਗ ਕਰਦਾ ਪਿਆ।
ਕੌਣ?
ਮ ਮੈਂ ਨਾਮ ਨੀ ਲਵਾਂਗਾ ਉਹਦਾ ਸਮਝਓ ਜਾਓ ਤੁਸੀਂ
ਟਿਪਤਾ ਮਾ,
ਤੁਹਾਨੂੰ ਆਵਾਜ਼ ਦਿੰਦੇ ਪਿਆ। ਬਸ ਮੰਮਾ ਆਉਂਦੇ ਪਏ ਨੇ, ਓਥੇ ਨੇ ਬਾਥਰੂਮ ਫਿਰ ਆਂਦੇ ਆ।
ਅੱਛਾ।
ਹਮ।
ਕਿੰਨੇ ਮਿੰਟ ਹੋ ਗਏ, ਵੇਖਾਂ ਇੱਕ ਵਾਰੀ
ਮੰਮੀ,
ਆਹ ਹੋ ਗ ਛੇ ਮਿੰਟ ਹੋ ਗਏ, ਹਾਂ ਪਤਾ ਹੀ ਨਹੀਂ ਚੱਲਿਆ ਨਾ
ਹਮ, ਅਗਰ ਕੋਈ ਮੀਂਹ ਉਹੀ ਦੱਸਦਾ ਪਿਆ ਮੈਂ, ਹਲਕਾ ਹਲਕਾ ਪੈਂਦਾ ਪਿਆ। ਮੈਂ ਤੁਹਾਨੂੰ ਕੀ ਦੱਸਣ ਵਾਲਾ ਸੀ, ਮੈਂ ਅਗਰ ਕੋਈ ਗਹਿਨੇ ਵਿਸ਼ੇ ਤੇ ਗੱਲ ਹੋਏ ਨਾ ਫਿਰ ਤਾਂ ਟਾਈਮ ਦਾ ਪਤਾ ਹੀ ਨਹੀਂ ਲੱਗਦਾ।
ਹਾਂ ਜੀ।
ਹਨਾ।
ਫਿਰ ਦਾ ਟਾਈਮ ਥੋੜ੍ਹਾ ਲੱਗਦਾ ਹ, ਦਸ ਮਿੰਟ ਵੀ।
ਗਹਿਰੇ ਮਤਲਬ, ਡੂੰਘੇ-ਡੂੰਘੇ ਵਿਸ਼ਯ ਦੇ।
ਹਾਂ ਹਾਂ ਹਾਂ।
ਹੋ ਹੋ ਹੋ ਹਾਂ, ਅ ਇੱਕ ਤਾਂ ਬਾਹਰ ਬਾਹਰ ਜਾ ਕੇ ਤਾਂ ਚੱਲਣ ਦਾ ਮਜ਼ਾ ਹੀ ਅਲੱਗ ਹੈ। ਇੰਨਾ ਘੈਂਟ ਮੌਸਮ, ਵਾਹ ਬਈ ਵਾਹ।
ਅਨੰਦ ਹੁੰਦਾ ਹੈ। ਕਿੰਨਾ ਆਨੰਦ ਆਉਂਦਾ ਹੈ, ਹਨਾ।
ਹੋਰ ਮਤਲਬ, ਪਹਿਲੇ ਪੜਾਸ ਹੁੰਦੀ ਸੀ ਨਾ ਕਮਰੇ 'ਚ, ਹੁਨ ੳਹ ਪੜਾਸ਼ ਵੀ ਨਹੀਂ ਹੈਗੀ।
ਹਾਂ ਨਹੀਂ ਤਾਂ ਬਾਹਰ ਫਿਰ ਵੀ ਸਾਹ ਆਉਂਦਾ ਸੀ, ਅੰਦਰ ਪੜਾਸ ਹੀ ਬੜੀ ਹੁੰਦੀ ਸੀ। ਹੋਰ, ਕੀ ਹਾਲ-ਚਾਲ ਹੈ।
ਹਮਮ।
ਪੜਾਸ ਪੜਾਸ ਹੈ।
ਹਾਂ।
ਹਮ ਬੜੀ ਹੁੰਦੀ ਸੀ ਪਹਿਲੇ ਹੁਣ ਤਾਂ ਮੈਂ ਸੁਣਿਆ ਪੂਰੇ ਹਫ਼ਤੇ। ਤੇ ਆਹੀ ਮੌਸਮ ਦੱਸਿਆ ਬਦਲ ਜਿਹਾ ਥੋੜਾ ਜਿਹਾ।
ਹਾਂ ਲਿਖਿਆ ਤਾਂ ਹੋਯਾ। ਵੈਦਰ ਤਾਂ ਲਿਖਿਆ ਤਾਂ ਹੋਇਆ ਉੱਥੇ ਗੂਗਲ ਤੇ ਸਰਚ।
ਮੀਂਹ ਨਾਲ ਨਾ ਕਿਚ ਕਿਚ ਜਿਹੀ ਹੋ ਜਾਂਦੀ ਹੈ ਗਿੱਲਾ ਗਿੱਲਾ ਜਿਹਾ ਹੋ ਜਾਂਦਾ ਹ।
ਹੁਣ ਮੀਂਹ ਤਾਂ ਪੈਂਦਾ ਪਿਆ ਹੈ ਹੁਣ ਜੇ ਮੌਸਮ ਠੰਡਾ ਹੋਏਗਾ ਤਾਂ ਮੀਂਹ ਨਾਲ ਹੀ ਹੋਏਗਾ।
ਨਹੀਂ ਨਹੀਂ ਹਵਾ ਵੀ ਤਾਂ ਹਵਾ ਵੀ ਤਾਂ ਚੱਲ ਸਕਦੀ ਹੈ।
ਕੱਲੀ ਆ ਬ ਨਾ ਫੇਰ ਉਹ ਗੱਲ ਨੀ ਬਣਨੀ ਆ।
ਜ਼ਿਆਦਾ ਹੈ ਨਾ ਕੋ ਉਹ ਹੁੰਦੀ ਹੁੰਦੀ।
ਬੈਸ ਹੁਣ ਮੀਂਹ ਪੈਂਦਾ ਹੁਣ ਮੀਂਹ ਪੈਣ ਤੋਂ ਮੇਰੇ। ਖਿਆਲ ਨਾਲ ਦਸ ਪੰਦਰਾਂ ਦਿਨ ਬਾਅਦ ਜਿਵੇਂ ਹਫ਼ਤਾ ਅਗਰ ਐਵੇਂ ਚੱਲਿਆ ਵਧੀਆ ਚੱਲਿਆ ਐਵੇਂ। ਮੀਹ ਹਲਾ। ਫੇਰ ਦਸ ਪੰਦਰਾਂ ਦਿਨ ਤਾਂ ਐਵੇਂ ਚਲੋ ਵਧੀਆ ਨਿਕਲ ਜਾਣਗੇ। ਤੋਂ ਬਾਅ ਫਿਰ ਹਲਕੀ ਜਿ ਗਰਮੀ ਪਏਗੀ। ਦਸ ਪੰਦਰਾਂ ਦਿਨ ਅੱਗੇ ਜੀ ਬਸ ਹਾਂ ਆ। ਫ਼ੇਰ ਤਾਂਮ ਚੱਲ ਹੀ ਜਾਣਾ ਕੰਮ ਕਿ। ਕਿਸੇ ਦਿਨ ਬਾਰਿਸ਼ ਹੋ ਗਈ ਕਿਸੇ ਦਿਨ ਗਰਮੀ ਫੇਰ ਤੋਂ ਕਵਰਅਪ ਹੋ ਜਾਂਦਾ ਸਾਰਾ।
ਹਾਂ ਫੇਰ ਉਸ ਤੋਂ ਬਾਅਦ। ਫੇਰ ਸਰਦੀਆਂ ਆ ਜਾਣੀਆਂ ਥੋੜ੍ਹੀ ਜਹੀ ਠੰਡ ਆ ਜਾਣੀ ਹੈ ਬਸ ਫੇਰ।
ਸਰਦੀਆਂ ਆਣਗੀਆਂ ਨਾ ਫੇਰ ਜਾ ਕੇ ਕੁੱਛ ਆਸਰਾ ਹੋਏਗਾ।
ਹਾਂ ਸਰਦੀਆਂ ਚ ਵਧੀਆ ਹੁੰਦਾ ਹੈ।
ਹਮ ਗਰਮੀ ਚ ਕੀ ਹੈ ਤੁਸੀਂ ਗਰਮੀ ਨੂੰ ਕੋਈ ਰੋਕ ਸਕਦੇ ਹੋ।
ਗਰਮੀ ਨੂੰ ਨੀ ਹੁਣ ਸਰਦੀ ਚ ਤਾਂ ਆਪਾਂ ਕਪ। ਕੱਪੜੇ ਪਾ ਲਈਏ ਗਰਮ ਟੋਪੀ ਪਾ ਲਈਏ।
ਹਾਂ ਹੁਣ ਗਰਮੀ ਨੂੰ ਕਿਵੇਂ ਰੁਕੇਗਾ ਬੰਦਾ।
ਤੇ ਸਰਦੀ ਚ ਤਾਂ ਅਗਰ ਆਪਾਂ ਅੱਧੀਆਂ ਬਵਾਂ ਦੀ ਪਾ ਕੇ ਕੰਮ ਕੁਮ ਕਰਦੇ ਰਹੀਏ ਨਾ। ਫੇਰ ਸਰਦੀ ਲੱਗਦੀ ਨੀ ਹੈਗੀ।
ਹੁ ਹੁ ਬਿਲਕੁਲ।
ਹਾਂ ਫੇਰ ਗਰਮੀ ਚ ਕੀ ਦੱਸੋ ਪੱਖਾ ਜਾਂ ਏਸੀ ਨਾਲ-ਨਾਲ ਲੈ ਕੇ ਤੁਰੋਗੇ ਤੁਸੀਂ।
ਔਰ ਮਤਲਬ ਗਰਮੀ ਨਿਕਾਲਣਾ ਥੋੜਾ ਮੁਸ਼ਕਿਲ ਹੈ।
ਸਹੀ ਗੱਲ ਹੈ ਕੰਮ ਈ ਨੀ ਹੁੰਦਾ ਗਰਮੀ ਚ।
ਪਰ ਕੰਮ ਤਾਂ ਕਰਨਾ ਹੀ ਪੈਂਦਾ ਨਾ।
ਉਹ ਤਾਂ ਕਰਨਾ ਹੀ ਪੈਂਦਾ ਉਹ ਥੋੜ੍ਹੀ ਰੁਕ ਜਾਂਦਾ।
ਫੇਰ। ਅੱਛਾ। ਚਲੋ ਇੰਨਾ ਤਾਂ ਸ਼ੁਕਰ ਹੋਇਆ ਕਿ ਆਪਣੇ ਗੱਲ ਕਰਦੇ ਕਰਦੇ ਨੌ ਮਿੰਟ ਪੂਰੇ ਹੋ ਗਏ।
ਹਾਂ ਸ਼ੁਕਰ ਹੈ। ਬਸ ਜਿੱਥੇ ਨੋ ਮਿੰਟ ਹੋ ਗਏ ਨੇ ਪੂਰੇ ਉੱਥੇ ਦਸ ਮਿੰਟ ਵੀ ਹੋ ਜਾਣਗੇ।
ਵੈਸੇ ਇੰਨਾ ਔਖਾ ਵੀ ਨਹੀਂ ਹੈਗਾ ਜਿੰਨਾ ਔਖਾ ਅਸੀਂ ਸਮਝਦੇ ਹਾਂ।
ਹਾਂ ਉਹ ਆਪਾਂ ਐਵੇ ਵੀਂ ਜਿਹੜੀਆਂ ਗੱਲਾਂ ਆਪਾਂ ਨੂੰ ਉੰਝ ਕਰਦੇ ਹਾਂ। ਉਹ ਫੋਨ ਤੇ ਕਰ ਲਈ ਆ।
ਹਾਂ ਪਰ ਆ ਹੈ ਤੁਸੀ ਆ ਸਮਝੋ। ਜਦੋਂ ਸ਼ੁਰੂ-ਸ਼ੁਰੂ ਚ ਤਿੰਨ, ਚਾਰ ਮਿੰਟ ਹੀ ਹੁੰਦੇ ਨੇ ਨਾ ਅਸੀ ਵੇਖਨੇ ਆ। ਉਸ ਟਾਈਮ ਥੋੜ੍ਹਾ ਜਿਹਾ ਲੱਗਦਾ ਉਹ ਹੋ। ਹਜੇ ਤਾਂ ਹੋਰ ਟਾਈਮ ਪਿਆ ਪੰਜ-ਛੇ ਮਿੰਟ, ਸੱਤ ਮਿੰਟ, ਅੱਠ ਮਿੰਟ।
ਹਾਂ ਜਦੋਂ ਅੱਠ, ਨੌ ਮਿੰਟ ਤੇ ਪਹੁੰਚ ਜਾਂਦੀ ਉਦੋਂ-' ਖੁਸ਼ੀ ਦੀ ਲਹਿਰ ਆ ਜਾਂਦੀ ਹੈ ਵਿੱਚ ਕਿ ਉਹ ਹੋ ਟੈਮ ਪੂਰਾ ਹੋਣ ਵਾਲਾ ਹੈ।
ਹਾ ਐ ਵੇ ਹੀ ਹੁੰਦਾ ਸੇਮ ਟੂ ਸੇਮ।
ਹੂੰ ਹੋਰ
ਕੀ ਕਹਿੰਦੇ ਪਏਸੀ।
ਹੋਰ ਕੁਛ
ਬਸ ਅਹ ਪਤਾ ਨੀ ਕਿੱਥੇ ਚਲੇ ਗਏ ਨੇ।
ਜੋਤੀ ਉਮਾ ਚਾਚੀ ਤੇ ਪਾਪਾ ਉੱਥੇ ਗਏ ਨੇ ਹਸਪਤਾਲ।
ਅੱਛਾ ਕਾਰ ਤੇ ਹੀ ਚਲੇ ਗਏ ਨੇ ਦੁਬਾਰਾ।
ਹਾਂ ਬਾਰ ਹੀ ਖੜੀ ਕੀਤੀ ਏ ਨਾ ਕਾਰ ਹੁਣ ਇੱਕ ਤਾਂ ਮੀਂਹ ਪੈਨ ਡੇਆ ਹੁਣ ਕਾਰ ਤੇ ਹੀ ਜਾਣਗੇ।
ਹਾਂ ਆ ਵੀ ਗੱਲ ਹੈ।
ਤੇ ਤਿੰਨ-ਤਿੰਨ ਜਾਣੇ ਕਿੱਦਾਂ ਜਾਣਗੇ ਬਾਈਕ ਤੇ।
ਸਹੀ ਹੈ ਨਹੀ ਕਾਰ ਤੇ ਤਾਂ ਵੈਸੇ ਵੀ ਜਾਣੇ ਹੀ ਸੀ ਹੋਰ ਕਿੱਥੇ ਜਾਂਦੇ। ਮੀਂਹ ਦੀ ਤਾਂ ਚਲੋ ਗਾਲ ਹੀ ਅਲੱਗ ਹੋ ਗਈ। ਮੀ ਨਾ ਵੀ ਪੈਂਦਾ ਫਿਰ ਵੀ ਕਾਰ ਤੇ ਹੀ ਜਾਣਾ ਸੀ।
ਹਾਂ-ਹਾਂ ਪਤਿਆ ਹੋ ਗੇ ਹੋਣੇ ਆ ਦਸ ਮਿੰਟ ਹੈਂ।
ਚੈੱਕ ਕਰ ਲੈ ਮੈਂ ਇੱਕ ਵਾਰੀ ਤੁਸੀਂ ਦੋ ਮਿੰਟ ਰੁਕ ਜਇਓ ਠੀਕ ਹੈ।
ਮੈਂ ਤਾਂ ਇੱਥੇ ਆ ਕਿਹੜੇ ਚੱਲੀਆ ਸਾਢੇ ਦਸ ਮਿੰਟ ਹੋ ਗੇ ਨੇ।
ਚਲੋ ਠੀਕ ਹੈ ਮੈਂ ਤੁਹਾਡੇ ਨਾਲ ਬਾਦ ਚੋਂ ਗੱਲ ਕਰਨਾ।
ਠੀਕ ਹੈ।
ਠੀਕ ਏ।